ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸੁਣਾਓ ਠੀਕ ਠਾਕ ਓ ਜੀ।
ਹਾਂਜੀ ਅਸੀਂ ਠੀਕ ਠਾਕ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਏ।
ਸਭ ਵਧੀਆ ਜੀ ਠੀਕ ਠਾਕ ਹੋਰ ਕੀ ਕਰ ਰਹੇ ਸੀਗੇ ਚਲੇ ਗਏ ਸਭ ਆਪੋ ਆਪਣੇ ਕੰਮੇ।
ਹਾਂਜੀ ਉਹ ਆਪੇ ਆਪਣੇ ਕੰਮੇ ਚਲੇ ਗਏ ਬੱਚੇ ਆਪਣੇ ਸਕੂਲ ਚਲੇ ਗਏ ਨੇ।
ਹਾਂਜੀ ਹਾਂਜੀ ਠੀਕ ਐ ਨਾ ਵਿਹਲੇ ਨਾ ਕਿਹਾ ਕਰੋ ਆਪ। ਆਪਣੇ ਆਪ ਨੂੰ ਅਸੀਂ ਤੇ ਘਰ ਦੇ ਕੰਮ ਸਵਾਰਦੇ ਹਾਂ।
ਬਿਲਕੁਲ ਜੀ ਬਿਲਕੁਲ ਘਰ ਤਾਂ ਸਾਰਾ ਦਿਨ ਕੰਮ ਘਰ ਦਾ ਖਤਮ ਹੀ ਨਹੀਂ ਹੁੰਦਾ ਕਦੀ ਕੋਈ ਕੰਮ ਤੇ ਕਦੀ ਕੋਈ ਕੰਮ।
ਹਾਂਜੀ ਹਾਂਜੀ ਤੇ ਫਿਰ ਕਿੱਦਾਂ ਜਿੱਦਾਂ ਮੈਂ ਨਾ ਮੈ ਤੁਹਾਨੂੰ ਦੱਸਿਆ ਸੀ ਨਾ ਮੈਂ ਸੂਟ ਮੰਗਵਾਇਆ ਸੀਗਾ। ਅਮਾਜ਼ੋਨ ਤੋਂ ਤੇ ਉਹ ਤੇ ਜਿੱਦਾਂ ਨਾ ਲਹਿੰਗਾ ਚੋਲੀ ਸੀਗਾ ਤੇ ਉਹ ਕੱਪੜਾ ਵੀ ਬਹੁਤ ਸੋਹਣਾ ਹੀ ਸਿਲਕ ਦਾ ਸੀਗਾ ਸਾਡੇ ਇੱਥੇ ਨਾ ਉਹ ਯਾਤਰਾ ਸੀਗੀ ਜਗਨਨਾਥ ਜੀ ਦੀ ਅਤੇ ਉੱਥੇ ਪਾਉਣਾ ਸੀਗਾ ਤੇ ਮੇਰੀ ਸਹੇਲੀ ਨੇ ਮੈਨੂੰ ਨਾ ਸੁਜੈਸਟ ਕੀਤਾ ਵੀ ਆਪਾਂ ਨਾ ਔਨਲਾਈਨ ਮੰਗਵਾ ਲੈਂਦੇ ਹਾਂ ਮੈਂ ਕਿਹਾ ਵੀ ਭਾਈ ਇਡੀ ਛੇਤੀ ਤੇ ਆਉਣਾ ਨਹੀਂ ਹੈਗਾ ਫਿਰ ਸਟਿੱਚ ਵੀ ਕਰ ਉਹਨੂੰ ਹਨਾ ਤੇ ਫਿਰ ਉਹ ਕਹਿੰਦੀ ਵੀ ਨਹੀਂ ਆਪਾਂ ਨਾ ਉਹਨੂੰ ਕਰਵਾ ਲੈਂਦੇ ਹਾਂ ਫਾਸਟ ਡਿਲੀਵਰੀ 'ਤੇ।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
ਤੇ ਉਹ ਨਾ ਦੀਦੀ ਬਹੁਤ ਸੋਹਣਾ ਆਇਆ ਅਗਲੇ ਦਿਨ ਹੀ ਆ ਗਿਆ ਵਾ ਤਾਂ ਬਹੁਤ ਸੋਹਣਾ ਕੱਪੜਾ ਵੀ ਬੜਾ ਪਿਆਰਾ ਆਇਆ ਵਾ ਉਹ। ਲਹਿੰਗਾ ਬਣਿਆ ਪਿਆ ਸੀਗਾ ਚੋਲੀ ਬਣਾਉਣੀ ਸੀ ਤੇ ਦੁਪੱਟਾ ਵੀ ਬਣਾ ਰਹੀ ਸੀ ਸੀਗਾ ਨਾਲ ਉਹਦੇ
ਅੱਛਾ ਜੀ।
ਅਤੇ ਉਹ ਫਿਰ ਜਦੋਂ ਸਵਾਇਆ ਤਾਂ ਬੜਾ ਪਿਆਰਾ ਲੱਗਾ ਉਹਨੂੰ ਸੀ ਗ੍ਰੀਨ ਜਿਹਾ ਸੀਗਾ ਉਹ ਅਤੇ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਾ ਫਿਰ ਮੈਂ ਵੀ ਇਹ ਨਾ ਇੱਕ ਔਡਰ ਕੀਤਾ ਹੁਣ ਅੱਗੇ ਜਿੱਦਾਂ ਹੁਣ ਤੀਆਂ ਆਣੀਆਂ ਨਾ ਤੀਆਂ ਵਾਸਤੇ ਮੈਂ ਜਿੱਦਾਂ ਦੂਜਾ ਸੂਟ ਮੰਗਵਾਇਆ ਵਾ। ਸ਼ਰਾਰਾ ਸੂਟ ਹਾਂਜੀ। ਤੇ ਮੈਂ ਕੇ, ਵੀ ਚੱਲ, ਮੈਂ ਵੀ ਏਕ ਮੰਗਵਾ ਕੇ ਦੇਖਦੀ ਆਂ।
ਹਾਂਜੀ।
ਤੇ ਮੈਨੂੰ ਤਾਂ ਬੜਾ ਪਿਆਰਾ ਲੱਗਾ ਸੀਗਾ। ਜ ਬਾਕੀ, ਜਦੋਂ ਹੁਣ ਆਊਗਾ, ਤੇ ਉਦੋਂ ਦੇਖਾਂਗੇ।
ਅੱਛਾ ਜੀ, ਕੇੜੇ ਰੰਗ ਦਾ ਮੰਗਾਯਾ, ਭੈਣਜੀ, ਤੁਸੀਂ?
ਮੈਂ, ਦੀਦੀ, ਮਹਰੂਨ ਕਲਰ ਦਾ ਮੰਗਵਾਇਆ।
ਅੱਛਾ ਜੀ।
ਹਾਂਜੀ, ਤੋ ਮੈਂ ਔਦੇ ਤੇ ਬੜਾ ਪਿਆਰਾ ਲੱਗਦਾ ਇੱਕ ਸੀਗਾ ਖੱਟਾ ਯੈਲੋ ਜਾ, ਤੇ ਔ ਨੀ ਮੈਂ ਫੇਰ ਮੰਗਵਾਇਆ, ਮੇਰੇ ਕੋ ਅੱਗੇ ਹੈਗੇ ਸੀ ਦੋ ਤਿੰਨ।
ਤਾਂ ਕਰਕੇ ਮੈਂ ਕਿਹਾ ਚੱਲ, ਮਹਿਰੂਨ ਅੱਛਾ ਲੱਗਦਾ ਆ। ਥੋੜ੍ਹਾ ਜਿਆ, ਤੇ ਨਾਲ ਫਿਰ ਮੈਂ ਜਵੈਲ ਮੰਗਵਾਈ, ਪਰ ਕਿਸੇ ਹੋਰ ਸਾਈਟ ਤੋਂ ਮੰਗਵਾਈ ਐ। ਮੈਂ ਮੀਸ਼ੋ ਤੋਂ ਮੰਗਵਾਈ ਐ ਜਵੈਲਰੀ। ਨਾਲ, ਤੁਸੀਂ ਦੱਸੋ, ਮਹਿਰੂਨ ਨਾ ਕਿਹੜੀ ਜਿਆਦਾ ਅੱਛਾ ਲੱਗੂਗਾ? ਕੰਟਰਾਸਟ ਲੈਣੀ ਐ ਪਰ ਮੈਂ
ਮੈਹਰੂਨ ਦੇ ਨਾਲ ਭੈਣਜੀ ਜ਼ਿਆਦਾ ਜਾਂ ਬਲੈਕ ਚੰਗਾ ਲੱਗਦਾ ਕਾਲਾ ਰੰਗ ਜਾਂ ਫਿਰ ਗੋਲਡਨ ਰੰਗ ਚੰਗਾ ਲੱਗਦਾ ਮਹਿਰੂਨ ਦੇ ਨਾਲ ਤਾਂ ਇਹ ਦੋ ਰੰਗ ਜ਼ਿਆਦਾ ਖਿੜ ਦੇ ਨੇ
ਜ਼ਿਆਦਾ ਖਿੜਦੇ ਪਰ ਨਾ ਔਥੇ ਬਲੈਕ ਵਿੱਚ ਮੈਨੂੰ ਕੋਈ ਏਨਾ ਵਧੀਆ ਨੀ ਲੱਗਾ ਹੈਗਾ। ਥੋੜਾ ਮੈਂ ਚਾਂਦੀ ਸੀ, ਔ ਥੋੜਾ ਉੱਠੇ ਆ ਜੇ। ਮਤਲਬ ਮੈਨੂੰ ਏਹ ਹੁੰਦਾ ਵੀ ਏਰਿੰਗਸ ਵੀ ਥੋੜੇ ਹੈਵੀ ਹੋਣ, ਨੈਕਲਸ। ਹਾਂ ਥੋੜ੍ਹਾ ਸ਼ੌਟਾ ਈ ਹੋਵੇ।
ਅੱਛਾ ਜੀ।
ਹਾਂਜੀ, ਏਰਿੰਗਸ ਹੈਵੀ ਹੋਣ ਨਾ, ਤੇ ਕੰਨਾਂ ਨੂੰ ਪਾਇਆ, ਪਤਾ ਪਤਾ ਵੀ ਲੱਗਦਾ ਐ ਵੀ ਕੁਛ, ਪਾਇਆ ਵਾ ਕੰਨਾਂ ਚ।
ਹਾਂਜੀ, ਬਿਲਕੁਲ ਜੀ ਬਿਲਕੁਲ।
ਹਾਂਜੀ, ਤੇ ਹਾਂਜੀ, ਤੇ ਫੇਰ ਮੈਂ ਕਿਆ ਚਲ ਹੁਣ ਜਿੱਦਾਂ ਅੱਜ ਕੱਲ੍ਹ ਨਾ ਕੁੰਦਨ ਦੇ ਬੋਤ ਚੱਲਦੇ, ਬੋਤ ਸੋਣੇ ਚੱਲਦੇ ਪਏ। ਕੁੰਦਨ ਦੇ ਸੈੱਟ।
ਹਾਂਜੀ, ਕੁੰਦਨ ਦੇ ਸੈਟ ਦੇ ਨਾਲ ਨਾ, ਅੱਜ ਕੱਲ੍ਹ ਔ ਜਿਹੜੇ ਕੁੰਗਰੂ ਲੱਗੇ। ਨਾ, ਕੁੰਗਰੂ ਦਾ ਹਾਂਜੀ, ਅੱਜ ਕੱਲ ਚਾਹੇ ਔ। ਚੂੜੀਆਂ ਨਾ, ਔ ਵੀ ਕੁੰਗਰੂ ਵਾਲੀ ਚਲਦੀਆਂ ਪਈਆਂ ਨਾ, ਕਾਂਟੇ ਵੀ ਕੁੰਗਰੂ ਵਾਲੇ ਚੱਲਦੇ ਪੇ ਹਨ ਚੇਨ ਲੈ ਲੋ। ਗਲੇ ਚ ਪਾਣ ਵਾਲੀ, ਔ ਵੀ ਕੁੰਗਰੂ ਵਾਲੀ ਚੱਲਦੀ ਪੀ ਏ।
ਜੁੱਤੀ ਦੇ ਵੀ ਕੁੰਗੁਰੂ ਚੱਲਦੇ ਪੇ। ਹੁਣ ਤੇ ਮੇਰੀ ਬੇਟੀ ਨੇ ਲਈ ਸੀਗੀ, ਤੇ ਜੁੱਤੀਆਂ ਵਾਲੀ ਘੁੰ ਕੁੰਗੁਰੂ ਵਾਲੀ ਜੁੱਤੀ ਸੀ, ਤੇ ਜਿੱਦਾਂ ਲੱਕੀ ਜੁੱਤੀ ਪੰਜਾਬੀ ਜੁੱਤੀ ਲਈ ਆ, ਓਨੇ ਔਰ ਤੇ ਬੜੀ ਸੋਣੀ ਲੱਗਦੀ ਜਦੋਂ ਪਾਂਦੀ ਏ, ਤੇ ਪਤਾ ਲੱਗਦਾ ਵੀ ਆਂਦੀ ਪਈ ਐ।
ਹਾਂਜੀ, ਐ ਤਾਂ ਹੈ ਓ ਕੁੰਗੁਰੂ ਵਾਜ਼ ਕਰਦੇ ਨੇ ਨਾ।
ਵਾਜ਼ ਕਰਦੀ ਐ ਬਿਲਕੁਲ ਅੱਜ-ਕੱਲ੍ਹ, ਜਿੱਦਾਂ ਤੁਹਾਨੂੰ ਪਤਾ, ਪਾਏਲਾਂ ਦਾ ਤਾਂ ਟਰੈਂਡ ਈ ਖਤਮ ਮ ਹੋ ਗਿਆ ਵਾ, ਹਨਾ।
ਹਾਂਜੀ, ਬਿਲਕੁਲ ਜੀ, ਬਿਲਕੁਲ ਨਈ ਪਾਂਦੇ ਈ ਨੀ ਗੇ, ਅੱਜ-ਕੱਲ ਪਾਈਲਾ ਕੋਈ ਨੀ ਪਾ ਕੇ ਬੱਚੇ ਵੀ ਨੀ ਖੁਸ਼।
ਹਾਂ, ਅਸੀਂ ਤੇ ਵਿਆਈ-ਵਰੀਆਂ ਅਸੀਂ ਅਸੀਂ ਵਿਆਈਆਂ-ਵਰੀਆਂ ਨੀ ਪਾਂਦੀਆਂ ਹੈਗੀਆਂ ਛੇਤੀ ਕਿਤੇ। ਤੇ ਕਾਲੀ ਹੁੰਦੀ ਏ ਗਰਮੀਆਂ ਚ, ਹਨਾ? ਚਾਂਦੀ ਹਾਂ। ਹੁਣ, ਭੈਣ, ਚਾਂਦੀ ਦਾ ਰੇਟ ਕੀ ਕੁਛ ਪਤਾ ਤਾਨੂੰ, ਕੀ ਰੇਟ?
ਨਾ, ਭੈਣ ਜੀ ਚਾਂਦੀ ਦਾ ਰੇਟ ਤਾਂ ਬੋਤ ਈ ਚੜ ਗਿਆ ਸੀਗਾ। ਪਿੱਛੇ, ਤਾਂ ਬੋਤ
ਹਾਂਜੀ-ਹਾਂਜੀ, ਮੇਰ ਕੋਲ ਨਾ ਥੋੜ੍ਹੀ ਜੀ ਸੋਨੇ ਨੂੰ ਵੀ ਪਾਰ ਕਰ ਗਈ ਸੀ, ਹੁਣ ਕਹਿੰਦੇ ਸੀਗੇ ਥੋੜਾ ਘੱ ਟ ਐ ਰੇਟ ਪਤਾ ਨੀ ਹੁਣ ਕੀ ਬਣਿਆ ਵਾ,
ਹਾਂਜੀ ਰੇਟ ਤਾਂ ਥੋੜਾ ਚਾਂਦੀ ਦਾ ਵੀ ਘੱਟ ਗਿਆ, ਤੇ ਥੋੜਾ ਜਿਹਾ ਸੋਨੇ ਦਾ ਵੀ ਘੱਟ। ਕਟਿਆ ਸੀਗਾ ਸੋਨੇ ਦਾ ਰੇਟ ਵੀ ਬਹੁਤ ਵੱਧ ਗਿਆ ਸੀਗਾ, ਪਿੱਛੇ ਤੇ ਹੁਣ ਉਹਦਾ ਵੀ ਥੋੜਾ ਘਟਿਆ ਹੀ। ਪਿਆ,
ਆ ਮੈਂ ਪਰਸੋਂ, ਚੌਥ ਵੇਖਦੀ ਸੀ, ਫੋਨ 'ਤੇ ਤੇ ਇੱਕ ਛਿਆਲੀ ਕਿ ਬਤਾਲੀ ਦੇ ਕੁਛ ਨੀਅਰ ਸੀਗਾ।
ਸੋਨੇ ਦਾ ਰੇਟ,
ਹਾਂਜੀ, ਇੱਕ ਲੱਖ ਦੀ ਬਤਾਲੀ ਨੂੰ, ਕੁਛ ਏਦਾਂ ਹੀ ਸੀਗਾ।
ਅੱਛਾ ਜੀ, ਈਥੇ, ਪਾਉਣੇ ਦੋ ਕੁ ਲੱਖ, ਦੋ ਕੁ ਲੱਖ ਤੱਕ
ਉਹੀ ਹਾਂਜੀ ਡੇਢ ਨੂੰ, ਹਾਂਜੀ, ਜੀ ਹਾਂਜੀ, ਬਿਲਕੁਲ ਪੋਣੇ ਦੋ ਨੂੰ ਪਹੁੰਚ ਗਿਆ ਸੀਗਾ, ਤੇ ਮੈਨੂੰ ਤਾਂ ਹੁਣ ਵੀ ਜਿੱਦਾਂ ਨਾ ਚਾਰ ਪੰਜ ਚੀਜ਼ਾਂ ਥੋੜੀਆਂ ਛੋਟਿਆਂ ਛੋਟਿਆਂ। ਪਇਆਂ ਸੀਗੀਆਂ, ਅਤੇ ਮੈਂ ਰਿੰਗ, ਜਿੱਦਾਂ ਚਾਂਦੀ ਦੀ ਰਿੰਗ ਪਈ ਸੀਗੀ। ਤ ਬਿਛੂਏ ਜੇ ਹੁੰਦੇ, ਉਹ ਪਏ ਸੀਗੇ, ਮੈਂ ਸੋਚਦੀ ਸੁਰੁ ਤੋਂ ਪੈਸੇ ਪਾ ਕੇ ਨਾ, ਇਹਨੂੰ ਵੇਚੀਏ, ਤੇ ਫਿਰ ਆਪਾਂ ਕੁਛ ਬਣਾਉਂਦੇ ਹਾਂ। ਹੁਣ ਤੇ ਚਾਂਦੀ ਦੇ ਨਾ ਸੈੱਟ ਵੀ ਬੜੇ ਸੋਹਣੇ ਬਣਨ ਲੱਗ ਪਏ ਐ। ਕੰਨਾਂ ਦੇ, ਤੇ ਗਲੇ ਦੇ, ਹਾਂਜੀ, ਹਾਂਜੀ।
ਅੱਛਾ ਜੀ। ਹੁਣ ਫੇਰ ਦੇਖੋ, ਹੁਣ ਜੇ ਸੋਨੇ ਦਾ ਰੇਟ ਏਦਾ ਈ ਵੱਧ ਜਾਏਗਾ, ਤੇ ਫੇਰ ਹ ਕੋਈ ਲੋਕੀ, ਫੇਰ ਹੁਣ, ਸਾ ਚਾਂਦੀ ਦੀਆਂ ਚੀਜ਼ਾਂ ਪਾਣਿਆਂ ਸ਼ੁਰੂ ਕਰ ਦੇਣਗੇ।
ਹੁੰ-ਹੁੰ-ਹੁੰ। ਬਿਲਕੁਲ, ਔਹੀ ਤੇ ਹੈ, ਮਿਨੂੰ ਤੇ ਆਪ ਹੁਣ, ਜਿੱਦਾਂ ਨਾ, ਹੁਣ ਮੌਸ ਆਪਣਾ, ਇੰਨੀ ਚੋਰੀ ਚਕਾਰੀ ਹੁੰਦੀ ਐ, ਨਾ ਤੇ ਫੇਰ ਸੋਣਾ ਪਾਉਣ ਨੂੰ ਵੀ ਡਰ ਲੱਗਦਾ ਐ।
ਬਿਲਕੁਲ ਜੀ ਬਿਲਕੁਲ ਬਹੁਤ ਡਰ ਲੱਗਦਾ ਹੈਗਾ, ਮਿੰਟ ਚ ਪਤਾ ਨਹੀਂ ਚੱਲਦਾ। ਕਿਧਰੋਂ ਆਏ ਕੋਈ ਮੋਟਰਸਾਈਕਲ ਤੇ, ਦੋ ਬੰਦੇ, ਆਏ, ਕੰਨ ਪਾੜ ਕੇ ਲਾ ਜਾਂਦੇ ਨੇ, ਅਗਲੇ ਦਾ ਕੰਨ ਖੂਨੋ -ਖੂਨ ਹੋ ਜਾਂਦਾ। ਇਹ ਆਪਣਾ ਲਾ ਕੇ, ਭੱਜਣ ਦੀ ਕਰਦੇ ਨੇ, ਇਹਨਾਂ ਨੂੰ ਕੋਈ ਫ਼ਰਕ ਹੀ ਨਹੀ।
ਮੇਰੇ ਨਾਲ ਤੁਹਾਨੂੰ ਦੱਸਿਆ ਸੀ, ਸਾਲ ਹੋ ਚੱਲਾ ਪਿਛਲੀ ਗਰਮੀਆਂ ਚ ਹੀ, ਮੇਰੇ ਨਾਲ ਇਦਾਂ ਹੀ ਹੋਈ ਸੀਗੀ ਮੈਂ ਛੋਟੇ-ਛੋਟੇ ਪਾਏ ਹੋਏ ਸੀਗੇ, ਤੇ ਏਦਾਂ ਹੀ। ਨਾ ਮੈਨੂੰ ਲੱਗਾ, ਵੀ ਮੇਰੇ ਨਾ ਮੈਨੂੰ ਕੋਈ ਲਾਗੇ ਆ ਰਹੀ ਐ ਮੋਟਰਸਾਈਕਲ ਵਾਲੇ ਕੋਈ ਆ ਰਹੇ ਹੈ, ਮੈਂ ਸਲੋਅ ਕਰ ਲਈ, ਤੇ ਥੋੜੇ ਕੱਚੇ ਉਤਾਰ ਲਈ, ਤੇ ਭੈਣ, ਮੇਰੇ ਕੰਨ ਨੂੰ ਹੱਥ ਲੱਗਾ ਜ਼ਰੂਰ, ਪਰ ਮੈਂ ਬਚ ਗਈ।
ਔ ਹੋ ਭੈਣਜੀ ਇਹ ਤਾਂ ਬਹੁਤ ਹੀ ਮਾੜਾ ਹੋਇਆ, ਕੱਨੋ ਲਾਹ ਕੇ ਲੈ ਗਏ ਨੇ।
ਸਾਰੇ ਆਲੇ-ਦੁਆਲੇ ਨਾ ਇਕੱਠੇ ਹੋ ਗਏ। ਵੀ ਠੀਕ ਹੈ, ਮੈਂ ਕਿਹਾ ਬਾਈ ਮੈਂ ਬਚ ਗਈ ਹਾਂ, ਕੋਈ ਗੱਲ ਨਹੀਂ ਹੈਨਾ। ਪਰ, ਬੜਾ ਉਹ ਹੋਇਆ। ਫਿਰ ਮੇਰੇ ਨਾ ਹਸਬੈਂਡ ਵੀ ਬੜੇ ਬੋਲੇ, ਵੀ ਤੂੰ ਨਾ ਪਾਇਆ ਕਰ। ਤੇ ਮੈਂ ਕਿਹਾ ਵੀ ਹੁਣ ਛੋਟੇ-ਛੋਟੇ ਵੀ ਨਾ ਬੰਦਾ ਪਾਵੇ, ਤੇ ਖਾਲੀ ਕੰਨ ਵੀ ਚੰਗੇ ਨਹੀਂ ਲੱਗਦੇ ਹੈਗੇ।
ਹਾਂਜੀ,
ਤੇ ਫਿਰ ਉਹਨਾਂ ਨੇ ਬਾਅਦ ਵਿੱਚ ਕਿਹਾ, ਵੀ ਚੱਲ ਤੂੰ ਚਾਂਦੀ ਜੇ, ਤੈਨੂੰ ਜ਼ਿਆਦਾ ਹੀ ਹੈ, ਤੇ ਤੂੰ ਚਾਂਦੀ ਦੇ ਭੈਣਾਂ ਬਣਾ ਲੈ। ਐਵੇਂ ਸੈਟਪੇਟ ਵੀ ਲਵਾਉਂਗੀ ਤੇ ਕੀ ਫਾਇਦਾ।
ਹਾਂਜੀ ਬਿਲਕੁਲ ਜੀ ਬਿਲਕੁਲ।
ਹਾਂ ਬਸ, ਹੁਣ ਉਹੀ ਛੋਟੇ-ਛੋਟੇ ਪਾਈ ਦੇ ਐ। ਵਿਆਹਾਂ ਵਗੈਰਾ ਤੇ, ਵੈਸੇ ਨਹੀਂ ਪਾ ਹੁੰਦੀ ਚੀਜ਼।
ਉਹ ਫਿਰ ਤਾਂ, ਫਿਰ ਆਰਟੀਫਿਸ਼ਅਲ ਹੀ ਚੰਗੇ ਲੱਗਦੇ। ਦੇ ਨੇ ਸਾਰਿਆਂ ਨੂੰ ਪਾਏ ਹੋਏ, ਸਭ ਉਹੀ ਪਾਉਂਦੇ ਨੇ ਅੱਜ-ਕੱਲ੍ਹ ਸੋਨੇ ਦੇ ਤਾਂ, ਹਾਂਜੀ ਬਿਲਕੁਲ ਜੀ, ਬਿਲਕੁਲ ਹੋਊ ਕੋਈ ਰਿਵਾਜ਼। ਬਦਲ ਗਿਆ ਜੀ ਫ਼ੇਰ ਅਗਲਾ ਵਿਆਹ ਆ ਗਿਆ ਜੀ, ਫੇਰ ਨਵਾਂ ਸੈਟ
ਬਿਲਕੁਲ ਹੁਣ ਤਾਂ ਸੂਟਾਂ ਦੇ ਨਾਲ ਸਾਨੂੰ ਆਪਣੀ ਜਵੈਲਰੀ ਵੀ ਚੇਂਜ, ਕਰਨੀ ਪੈਂਦੀ ਏ ਭੈਣਾਂ,
ਹਾਂਜੀ, ਬਿਲਕੁਲ ਜੀ। ਭਾਵੇਂ ਬੰਦਿਆਂ ਦੇ ਕੱਪੜੇ ਚੇਂਜ ਕਰੋ ਨਾ ਕਰੋ, ਜਨਾਨੀਆਂ ਦੇ ਜ਼ਰੂਰ ਕਰਨੇ ਪੈਂਦੇ ਨੇ ਜੀ।
ਬਿਲਕੁਲ, ਬਿਲਕੁਲ ਜਨਾਨੀਆਂ ਦਾ ਬਹੁਤ ਜ਼ਰੂਰੀ ਹੁੰਦਾ ਐ। ਹਾਂਜੀ, ਤੇ ਉਹੀ ਮੈਂ ਸੋਚ ਰਹੀ ਸੀ ਮੈਂ ਕਿਹਾ ਦੇਖਦੀ, ਚੱਲ ਮੈਂ ਕਿਹਾ ਕੱਪੜਾ ਆ ਜਾਵੇ ਇੱਕ ਵਾਰੀ ਪਤਾ ਲੱਗ ਜਾਊ। ਵੀ ਜਿਹੜਾ ਮੈਂਹਰੂਨ ਆ, ਫਿਰ ਉਸ ਹਿਸਾਬ ਨਾਲ ਬੰਦਾ ਆਪਣਾ ਨ ਬਾਅਦ ਵਿੱਚ ਮੰਗਾਵਾ ਲੂਗਾ।
ਹਾਂਜੀ ਬਿਲਕੁਲ ਜੀ ਫਿਰ ਜਦੋਂ ਆਏਗਾ ਨਾ ਕੱਪੜਾ ਮੈਨੂੰ ਵੀ ਦਿਖਾਇਓ ਮੈਨੂੰ ਵੀ ਦੱਸਿਓ ਮੈਂ ਵੀ ਵੇਖਣ ਹਾਂਜੀ। ਤੁਹਾਡਾ ਆ ਕੇ ਮੈਂ ਵੀ ਮੰਗਵਾ ਲਵਾਗੀ ਸੂਟ ਸਾਨੂੰ ਵੀ ਨਾ ਅਗਲੇ ਮਹੀਨੇ ਵਿਆਹ ਆਉਂਦਾ ਪਿਆ ਤੇ ਹਾਂਜੀ ਫਿਰ ਮੈਂ ਵੀ ਤੁਹਾਨੂੰ ਕਵਾਗੇ ਤੇ ਓਨਲਾਈਨ ਮੈਨੂੰ ਵੀ ਮੰਗਵਾ ਦਿਓ ਸੋਹਣਾ ਜਿਹਾ ਇਕ
ਤੁਸੀਂ ਵੀ ਤੀਜ ਸਾਡੇ ਨਾਲ ਮਨਾ ਲਿਓ ਆ ਜਿਓ।
ਅੱਛਾ ਜੀ ਤੀਜ ਕਦੋਂ ਦੀ ਹਗੀ? ਭੈਣ ਜੀ
ਤੀਜ ਤਾਂ ਵੈਸੇ ਹੈਗੀ ਹੈ ਜੀ ਪੰਦਰਾਂ ਅਗਸਤ ਦੀ ਅਤੇ ਪਰ ਆਪ ਪਾਈਦੇ ਨਾ ਵੀ ਪੰਦਰਾਂ ਅਗਸਤ ਨਿਆਣਿਆਂ ਦੇ ਕੋਈ ਨਾ ਕੋਈ ਸਕੂਲ ਦਾ ਹਨਾ ਹੁੰਦਾ ਆ ਫੰਕਸ਼ਨ ਹਨਾ। ਤੇ ਆਪਾਂ ਫੇਰ ਪਹਿਲਾਂ ਹੀ ਰੱਖ ਹਾਂਜੀ। ਏਦਾਂ ਕਰਨਾ ਆਪਾਂ ਐਤਵਾਰ ਦਾ ਪ੍ਰੋਗਰਾਮ ਰੱਖਾਂਗੇ ਬ੍ ਬਚਿਆ ਨੂੰ ਵੀ ਸਕੂਲ ਭੇਜਣ ਦੀ ਵੀ ਕੋਈ ਫਿਕਰ ਨਹੀਂ ਹੋਊਗੀ ਸਾਨੂੰ
ਹਾਂਜੀ ਇਹ ਤਾਂ ਹੈ।
ਹਾਂਜੀ। ਐਤਵਾਰ ਦਾ ਆਪਣਾ ਨਾ ਸੋਚਦੇ ਹਾਂ ਵੀ ਐਤਵਾਰ ਦਾ ਰੱਖਦੇ ਹਾਂ ਦੇਖਦੇ ਹਾਂ ਪਹਿਲਾਂ ਐਤਵਾਰ ਕਿਹੜਾ ਆਉਂਦਾ ਆ।
ਅੱਛਾ ਜੀ ਅੱਛਾ ਪੰਦਰਾਂ ਅਗਸਤ ਤੇ ਆ ਰਹੀ ਏ।
ਹਾਂਜੀ- ਹਾਂਜੀ ਤੇ ਮੈਨੂੰ ਤੇ ਨਾ ਇੱਕ ਕਰਵਾ ਚੌਥ ਇੱਕ ਤੀਜ ਦਾ ਤਾਂ ਬੜਾ ਹੀ ਜ਼ਿਆਦਾ ਚਾਅ ਹੁੰਦਾ ਤੁਹਾਨੂੰ ਪਤਾ ਹੀ ਆ।
ਹਾਂਜੀ। ਇਹ ਤਾਂ ਹੈ। ਉਹ ਫੇਰ ਜਨਾਨੀ ਨੂੰ ਸਜਣਾ ਸਵਰਨਾ ਹੁੰਦਾ ਨਾ। ਉਹ ਬਹੁਤ ਵਧੀਆ ਲੱਗਦਾ ਸੋਹਣਾ ਲੱਗਦਾ ਉਹ ਤਿਉਹਾਰ ਮਨਾਉਦੇ ਨਾ ਤੀਜ ਦਾ
ਇੱਥੇ ਜਨਾਨੀ ਆਪਣਾ ਸਜ ਸੁਜ ਲੈਂਦੀ ਹਨਾ ਹਾਂਜੀ
ਨਾਲ ਵੰਗਾਂ ਵੀ ਪਾਉਣੀਆਂ ਹੁਣੀਆ। ਪਰਾਂਦੇ ਲਾਉਣੇ ਬਹੁਤ ਸੋਹਣਾ ਲੱਗਦਾ ਹੈ ਪੰਜਾਬੀ 'ਚ ਹਾਂਜੀ। ਸਾਰਾ ਕੁਝ ਪਾਇਆ ਕਿੰਨਾ ਸੋਹਣਾ ਲੱਗਦਾ ਹੈ।
ਆਪਾਂ ਫੋਲੋ ਕਰਦੇ ਹਾਂ ਨਾ ਅਤੇ ਬਹੁਤ ਸੋਹਣਾ ਲੱਗਦਾ ਹੈ ਇੱਦਾਂ
ਹਾਂਜੀ। ਬਿਲਕੁਲ ਜੀ ਬਹੁਤ ਵਧੀਆ ਲੱਗਦਾ ਸਗੋਂ ਦੇਖਣ ਨੂੰ ਵੀ ਲੱਗਦਾ ਹੈ। ਸਾਰੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਪੀਂਘ ਝੂਟਦੇ ਆ ਕਿੰਨਾ ਵਧੀਆ ਲੱਗਦਾ ਹੈ ਕ
ਹੁਣ ਤਾਂ ਵੈਸੇ ਹੀ ਤੁਹਾਨੂੰ ਪਤਾ ਪੀਂਘਾਂ ਦਾ ਤਾਂ ਰਿਵਾਜ਼ ਕਿੱਥੇ ਹੁਣ ਤਾਂ ਹੋਟਲਾਂ ਚ ਤਾਂ ਮਨਾਉਂਦੇ ਆ ਸਾਰੇ।
ਹਾਂਜੀ। ਇਹ ਤਾਂ ਹੈ ਪਰ ਕਈ ਹੋਟਲਾਂ ਚ ਭੈਣ ਜੀ ਪੀ ਪੀਗ ਉਹਨਾਂ ਨੇ ਨਾ ਤੀਜ ਦੇ ਸਪੈਸ਼ਲ ਕਰਕੇ ਬਾਹਰ ਲਗਾਈ।
ਲਾਈ ਹੁੰਦੀ ਆ। ਹਾਂਜੀ। ਜਾਂ ਫਿਰ ਦੂਜੀ ਜਿਹੜੀ ਹੁੰਦੀ ਹੈ ਨਾ ਲੋਹੇ ਦੀ ਉਹ ਵੀ ਜਾਂ ਤਾਂ ਰੱਖਾ ਦਿੰਦੇ ਹੁੰਦੇ ਪੀਗ ਦੂਜੀ ਜਿਹੜੀ ਘਰਾਂ ਚ ਨੋਰਮਲ ਬੰਦਾ ਇਹ ਨਾ ਰੱਖ ਲਈ ਦੀ ਆ।
ਹਾਂਜੀ। ਚਲੋ ਭੈਣ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਫੇਰ ਕਰਾਂਗੇ ਤੁਹਾਨੂੰ ਫੋਨ ਹਾਂਜੀ ਜਦੋਂ ਤੁਹੀ ਜਾਣ ਲੱਗੇ ਸੀ ਨਾ ਫੇਰ ਕਰਾਂਗੇ ਓਕੇ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ।